ਹੈਲੋ-ਹੈਲੋ ਜੀ।
ਹੈਲੋ।
ਹੈਲੋ-ਹੈਲੋ।
ਸਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ?
ਹੋਰ ਸੁਣਾਓ ਕਿਵੇਂ?
ਹਾਂਜੀ, ਵਧੀਆ ਤੁਸੀਂ ਸੁਣਾਓ ਠੀਕ ਓ?
ਤੁਹਾਡੀ ਆਵਾਜ਼ ਘੱਟ ਆ ਰਹੀ ਐ।
ਆਵਾਜ਼ ਘੱਟ ਆ ਰਹੀ ਹੈ। ਪਤਾ ਨੀ ਕਿਉਂ ਅੱਜ ਆਵਾਜ਼ ਘੱਟ ਆ ਰਹੀ ਐ।
ਹੈਲੋ।
ਹੈਲੋ-ਹੈਲੋ ਹਾਂਜੀ।
ਤੁਹਾਡੀ ਆਵਾਜ਼ ਘੱਟ ਆ ਰਹੀ ਐ।
ਐਸਾ ਕਿਉਂ ਹੋ ਰਿਹਾ ਘੱਟ ਪਤਾ ਨੀ ਕਿਉਂ ਆ ਰਹੀ ਹੈ। ਆਵਾਜ਼ ਮੈਨੂੰ ਤੁਹਾਡੀ ਠੀਕ ਆ ਰਹੀ ਹੈ।
ਮੇਰੀ ਠੀਕ ਆ ਰਹੀ ਨਾ ਤੁਹਾਡੀ-ਤੁਹਾਡੀ ਆਵਾਜ਼ ਹਲਕੀ ਆ ਰਹੀ ਹੈ। ਮੈਨੂੰ
ਅੱਛਾ, ਚਲੋ ਵੈਸੇ ਸਮਝ ਆ ਰਹੀ ਹੈ। ਕਿ ਨਹੀਂ ਆ ਰਹੀ।
ਹਾਂ, ਹਾਂ ਹੁਣ ਆ ਰਹੀ ਹੈ।
ਅੱਛਾ, ਹੋਰ ਸੁਣਾਓ ਕੀ ਕਰਦੇ ਪਏ ਓ? ਹੋ ਗਏ ਫਰੀ। ਨਾਸ਼ਤਾ ਪਾਣੀ ਹੋ ਗਿਆ। ਅੱਛਾ-ਅੱਛਾ ਬਣਾ ਲਈ ਦੁਪਹਿਰ ਦੀ ਰੋਟੀ ਸਬਜ਼ੀ।
ਨਾ-ਨਾ ਵੱਧ ਪਿਆ ਹਲਕੇ ਸਵੇਰ ਦਾ ਨਾਸ਼ਤਾ ਈ ਹੋਇਆ।
ਅੱਛਾ ਜੀ ਅੱਛਾ-ਅੱਛਾ ਮੈਂ। ਅਤੇ ਰੋਟੀ ਦੁਪੈਰ ਦੀ ਵੀ ਬਣਾ ਕੇ ਨਾ ਸਬਜ਼ੀ ਸੁਬਜ਼ੀ ਫਰੀ ਹੋ ਗਈਆਂ ਹੁਣ। ਹੁਨੇ ਫ੍ਰਰੀ ਹੋਈ ਸੀਗੀ ਹਾਂ ਸਾਡੀ ਬਣ ਜਾਂਦੀ ਹੈ। ਨਾ। ਫੈਕਟਰੀ ਜਾਂਦੀ ਏ ਨਾ ਸਾਡੀ ਰੋਟੀ ਏਸ ਕਰਕੇ ਸਾਨੂੰ ਦਸ ਵਜੇ ਤੱਕ ਬਣਾਂਣੀ ਪੈਂਦੀ ਹੈ।
ਅੱਛਾ-ਅੱਛਾ।
ਹਾਂਜੀ, ਚਲੋ ਹੋਰ ਸੁਣਾਓ? ਅੱਜ ਤੁਸੀਂ ਕੀ ਬਣਾਣਾ ਦੁਪੈਹਰੇ? ਅਸੀਂ, ਅੱਜ ਅਸੀਂ ਬਣਾਇਆ ਅਰਬੀ।
ਬੱਚੇ ਖਾ ਲੈਂਦੇ ਹੋਨੇ ਆ ਹੈ ਨਾ।
ਹਾਂ, ਔਹ ਵਾਲੀ ਜੇੜੀ ਸੁੱਕੀ ਹੁੰਦੀ ਹੈ। ਨਾ ਗ੍ਰਰੇਵੀ ਵਾਲੀ। ਔ ਬੱਚੇ ਖਾ ਲੈਂਦੇ ਨੇ ਖੁਸ਼ ਹੋ ਕੇ ਫੇਰ ਔਹੀ ਬਣਾਈ ਦਾ, ਕਈ ਤਰੀ ਵਾਲੀ ਬਣਾਦੇ ਨੇ ਨਾ। ਅਸੀਂ ਤਰੀ ਵਲੀ ਨਈ ਬਣਾਦੇ। ਹਾਂਜੀ, ਅਸੀਂ ਸੁੱਕੀ ਬਣਾਨੇ ਆ ਗ੍ਰੇਵੀ ਵਾਲੀ। ਬੱਚੇ ਜਾਦਾ ਖੁਸ਼ ਹੋ ਕੇ ਖਾ ਲੈਂਦੇ ਨੇ, ਬੱਚਿਆਂ ਪਿੱਛੇ ਹੀ ਕਰੀਦਾ, ਹਹ ਜ਼ਿਆਦਾ, ਕਿ ਬੱਚੇ ਖਾ ਲੈਣ ਸਬਜ਼ੀਆਂ, ਕਿਉਂਕਿ ਖਾਂਦੇ ਹੈ ਨੀ ਸਬਜ਼ੀਆਂ- ਸੁਬਜ਼ੀਆਂ ਜਿਹੜੀ ਖਾਂਦੇ ਨੇ ਫੇਰ ਔਹ ਫੇਰ ਔਨਾਂ ਦੇ ਹਿਸਾਬ ਨਾਲ ਬਣਾਈ ਦੀ ਹੈ। ਹਹ
ਹਾਂ ਬਸ ਬੱਚਿਆਂ ਦਾਂ ਜਾਦਾ ਹੈਗਾ ਅੱਜ ਕੱਲ ਰੌਲਾ, ਬੱਚੇ ਕੁਛ ਨੀ ਖਾਂਦੇ ਖੁਸ਼ ਹੋ ਕੇ।
ਹਾਂਜੀ, ਐ ਤੇ ਹੈ ਹੋਰ। ਤੁਸੀਂ ਕੀ ਬਨਾਉਣਾ ਅੱਜ ਦੁਪੈਰੇ।
ਅਸੀ ਬਣਾਏ ਨੇ ਰਾਜਮਾ।
ਅੱਛਾ ਜੀ। ਵੈਰੀ ਗੁੱਡ ਰਾਜਮਾ ਬੜੇ ਖੁਸ਼ ਹੋ ਕੇ ਖਾਂਦੇ ਨੇ ਬੱਚੇ ਹੈਂ। -
ਸਤਿ ਸ੍ਰਜਨ ਜੀ।
ਹਾਂਜੀ।
ਸਵੇਰੇ ਹੀ ਬਣ ਜਾਂਦੀ ਵੈਸੇ ।
ਅੱਛਾ -ਅੱਛਾ ਠੀਕ ਐ। ਠੀਕ ਐ। ਬੱਚੇ ਜਾਂਦੇ ਆ। ਹਾਂ ਗਰਮ -ਗਰਮ ਚਾਵਲ ਬੰਦਾ ਬਣਾ ਲੈਂਦਾ, ਤੇ ਔਫਿਸ ਵਗੈਰਾ ਜਾਂਦੇ ਹੁਣੇ ਆ।
ਨਹੀਂ ਬੱਚੇ ਪੜ੍ਹਦੇ ਨਹੀਂ ਪੜ੍ਹਦੇ ਨੇੈ ਨਾ ਬੱਚੇ।
ਅੱਛਾ ਪੜ੍ਹਦੇ ਨੇ ਔ ਫੇਰ ਸਵੇਰੇ ਈ ਬਣਾ ਲੈਂਦੇ ਹੋਨੇ ਆ ਔਈ ਸਕੂਲ ਲੈ ਜਾਂਦੇ ਹੋਨੇ ਐ ਅਹਹ। ਠੀਕ ਏ, ਐ ਵੀ ਠੀਕ ਏ, ਸਗੋਂ ਬੰਦਾ ਫਰੀ ਹੋ ਜਾਂਦਾ ਬਣਾ ਬਨੂਕੇ। ਹਂਜੀ ਇੱਕੋ ਵਾਰੀ। ਕਿਉਂਕਿ ਘਰ ਦੇ ਹੋਰ ਵੀ ਬਥੇਰੇ ਕੰਮ ਹੁੰਦੇ ਨੇ। ਪ੍ਰੈਸ ਹੋ ਜਾਂਦੇ ਨੇ, ਕੱਪੜੇ ਧੋਣ ਵਾਲੇ ਹੋ ਜਾਂਦੇ ਨੇ ਬੱਚਿਆਂ ਦੇ ਨਾਲ ਨਾ, ਰੋਜ਼ ਦੇ, ਅਸੀਂ ਤੇ ਖੁੱਦ ਰੋਜ਼ ਦੇ ਕੱਪੜੇ ਧੋਈ ਦੈ, ਰੋਜ਼ ਤੇ ਸਾਡੇ ਪ੍ਰੈਸ ਹੁੰਦੇ ਨੇ
ਹਾਂ।
ਬੱਚਿਆਂ ਨਾਲ ਹੋਰ ਵੀ ਬਥੇਰੇ ਕੰਮ ਹੋ ਜਾਂਦੇ ਨੇ ਨਾ।
ਵੇਰੇ ਕੰਮ- ਕੰਮ ਤੇ ਕਰੋ ਸਾਰਾ ਦਿਨ ਨਿਬੜਦੇ ਹੀ ਨੀ ਹੈਗੇ ਕੰਮ
ਸਾਰਾ ਦਿਨ ਨੀ ਨਿਬੜਦਾ ਐ ਤੇ ਹੈ ਈ ਐ ਸਾਫ਼ ਸਫ਼ਾਈ ਆ ਕੁਛ ਹੋਰ ਹੀ ਬਸ ਅੱਦੇੇ ਨਿਕਲ ਜਾਂਦਾ ਦਿਨ।
ਕਦੋਂ ਤ ਖੜੇ ਹੋ ਗ ਇਹਦੇ ਨਾਲ ਐ ਆਪ ਨਾਲ
ਹਾਂਜੀ।
ਕਦੋਂ ਤੋਂ ਜੁੜੇ ਹੋਇਆ ਆਪਣਾ ਐਪ ਨਾਲ
ਅਅਅਅ ਹੋਰ, ਹੋਰ, ਹੋਰ ਸੁਣਾਓ।
ਨੀ ਮੈਂ ਕਿ ਆ ਤੁਸੀਂ ਐਪ ਨਾਲ ਕਦੋਂ ਤੋਂ ਜੁੜੇ ਹੈਗੇ ਔ।
ਅ ਐ ਹੁਣੇ ਥੋੜ੍ਹਾ ਚਿਰ ਈ ਹੋਇਆ। ਹੋਰ ਕੋਈ ਗੱਲ ਕਰੋ ਹਾਂਜੀ। ਤੇ ਐ ਹੋਰ
ਬਸ ਵਧੀਆ ਜੀ ਵਧੀਆ, ਵਧੀਆ- ਵਧੀਆ ਹੋਰ ਮੌਸਮ ਕੀਵੇਂ ਤੁ ਆਡੇ ਤਰਫ
ਮੌਸਮ ਤੇ ਅੱਛਾ ਹੋਯਾ ਬਇਸ ਅ ਜਿਦਾ ਬਾਰਿਸ਼ ਸਾਡੇ ਪਰਸੋਂ ਬੜੀ ਤੇਜ਼ ਬਾਰਿਸ਼ ਆਈ ਐ। ਕੱਲ੍ਹ ਨੀ ਸੀ, ਅੱਜ ਮੌਸਮ ਬਣਿਆ ਹੋਇਆ। ਜਿੱਦਾਂ ਆਏਗੀ, ਕਦੀ ਧੁੱਪ ਨਿਕਲ ਆਦੀ ਏ। ਕਦੀ ਬਾਰਿਸ਼ ਦਾ ਮੌਸਮ ਹੋ ਜਾਂਦੈ। ਇੱਦਾਂ ਈ ਐ ਵਧੀਆ ਹੋਇਆਦਾ ਮੌਸਮ ਥੋੜ੍ਹਾ ਜਿਆ
ਹਾਂ
ਕੱਲ੍ਹ ਤਾਂ ਬੜੀ ਗਰਮੀ ਸੀ ਕੱਲ੍ਹ ਇੰਨੀ ਗਰਮੀ ਬੋਹਤ ਗਰਮੀ ਸੀ ਕੱਲ੍ਹ।
ਹਾਂ ਸਾਡੇ ਤੇ ਅੱਜ ਧੁੱਪ ਨਿਕਲੀ ਬੋਤ ਤੇਜ਼।
ਅੱਛਾ, ਸਾਡੇ ਅੱਜ ਅੱਜ ਬਾਰਿਸ਼ ਵਾਲਾ ਮੌਸਮ ਹੋਇਆ ਅੱਜ ਥੋੜ੍ਹਾ ਸਹੀ ਐ ਮੌਸਮ ਹਵਾ ਚੱਲਦੀ ਵੀ ਐ ਨਾ ਨਾਲ। ਤੇ ਠੀਕ
ਆਹ ਬਹੁਸਦਾ ਬ ਸਹੀ ਹਿਸਾਬ ਏ ਕਦੀ ਕਦੀ ਘੱਟ ਕਦੀ ਵੱਧ।
ਬਸ ਇਹ ਤਾਂ ਹੈ ਹੀ ਏ, ਮੌਸਮ ਐ ਕਦੀ ਕਿੱਦਾਂ ਦਾ, ਕਦੀ ਕਿੱਦਾਂ ਦਾ। ਕਦੀ ਸਰਦ, ਕਦੀ ਗਰਮ ਹਾਂਜੀ।
ਬਸ ਮੌਸਮ ਖਰਾਬ ਈ ਹੈਗਾ ਐ ਅੱਜ-ਕੱਲ੍ਹ ਨਾ।
ਹਾਂਜੀ ਇਹ ਤਾਂ ਹੈ ਈ ਐ, ਹੋਰ ਸੁਣਾਓ। ਤੁਹਾਡੇ ਕੋ ਬੱਚੇ ਕਿਹੜੀ ਕਲਾਸ ਚ ਐ।
ਸਾਡੇ ਬੱਚੇ ਪਲੱਸ ਟੂ ਵਿੱਚ ਹੈਗਾ ਇੱਕ ਕਾਕਾ।
ਅੱਛਾ ਤੇ ਕਿਹੜੀ ਕਲਾ ਆ ਕੀ ਸਬਜੈਕਟ ਲਏ ਨੇ ਉਹਨੇ। ਕੋਮਰਸ ਲਿੱਤੀ ਐ, ਠੀਕ ਏ ਔਰ ਦੂਸਰਾ
ਇੱਕ ਘਰ ਹੀ ਸੀ ਇਹ ਇਹਦਾ ਅਹ ਪਾਰਲਰ ਦਾ ਕੰਮ ਕਰ ਰਹੀ ਐ ਇੱਕ।
ਹਾਂਜੀ।
ਪਰਸ ਕਰ ਲਈਏ।
ਅੱਛਾ ਅੱਛਾ ਠੀਕ ਐ, ਉਹਨੇ ਮਤਲਬ ਟਵੈਲਥ ਪਾਸ ਕਰ ਲਈ ਐ, ਗ੍ਰੈਜੂਏਟ ਕਰਦੀ ਹੋਣੀ ਐ। ਠੀਕ ਐ, ਠੀਕ ਐ ਚਲੋ ਵਧੀਆ ਵੱਡੇ ਆ ਤੁਹਾਡੇ ਬੱਚੇ ਮੇਰੇ ਅਜੇ ਛੋਟੇ ਨੇ। ਤੰਗ ਕਰਦੇ ਨੇ। ਹਾਂ ਹਾਂ, ਚਲੋ ਹੋਰ। ਤੇ ਕੋਮਰਸ ਲਈਏ ਤੇ ਕੋਚਿੰਗ ਵਗੈਰਾ ਵੀ, ਕਿੱਥੋਂ ਲੈ ਰਿਆ ਕੋਚਿੰਗ।
ਨਈ ਕੋਚਿੰਗ ਵੀ ਲੈ ਰਿਹਾ ਨਾਲ।
ਅੱਛਾ। ਠੀਕ ਐ, ਅੱਛਾ ਅੱਛਾ, ਠੀਕ ਐ, ਠੀਕ ਐ।
ਟਿਸ਼ਨ ਜਾਂਦਾ ਹੈਗਾ।
ਹੈਂ?
ਟਿਊਸ਼ਨ ਜਾਂਦਾ ਸ਼ਾਮ ਨੂੰ, ਕੋਚਿੰਗ ਲੈਂਦਾ ਹੈਗਾ।
ਅੱਛਾ ਅੱਛਾ, ਠੀਕ ਐ, ਠੀਕ ਐ ਕਿਉਂਕਿ ਓਹ ਲੈਣੀ ਹਾਂ ਬਿਲਕੁਲ ਐ ਤੇ ਲੈਣੀ ਪੈਂਦੀ ਐ, ਟਿਊਸ਼ਨਾਂ ਵਗੈਰਾ ਤੇ ਲੈਣੀ ਪੈਂਦੀ ਐ। ਯਾ ਹਾਂ ਕਿਉਂਕਿ ਟਿਊਸ਼ਨਾਂ ਬਿਨਾਂ ਅੱਜ-ਕੱਲ੍ਹ ਗੁਜ਼ਾਰਾ ਨ੍ਹੀਂ ਹੈ।
ਹਾਂ।
ਉਹ ਚੀਜ਼ ਉਹ ਪੜ੍ਹਾਈਆਂ ਥੋੜੀ ਹਾਂ, ਉਹ ਪੜ੍ਹਾਈਆਂ ਥੋੜੀ ਨੇ। ਉਹ ਪੜ੍ਹਾਈਆਂ ਥੋੜ੍ਹੀ ਨੇ ਸਾਡੇ ਟਾਈਮ ਵਾਲੀਆਂ ਜਿਹੜੀਆਂ ਅਸੀਂ ਦਸਵੀਂ ਤੱਕਣ ਟਿਊਸ਼ਨ ਕਦੇ ਲਗਵਾਈ ਨੀਂ ਸੀ ਤੇ ਅੱਜ-ਕੱਲ੍ਹ ਫਿਫਥ ਤੋਂ ਫਿਫਥ ਤੋਂ ਕਿ ਕਈ ਤਾਂ ਪੈਰੈਂਟਸ ਫਸਟ ਤੋਂ ਈ ਲਗਵਾ ਦਿੰਦੇ ਨੇ ਟਿਊਸ਼ਨਾਂ।
ਲੈਂ ਛੋਟੇ-ਛੋਟੇ ਬੱਚਿਆਂ ਨੂੰ ਜਦੋਂ ਸਕੂਲ ਪਾਂਦੀਆਂ ਨੇ ਢਾਈ ਸਾਲ ਦੇ ਬੱਚੇ ਨੂੰ ਨਾਲ ਹੀ
ਹਾਂ ਨਾ-ਨਾ ਟਿਊਸ਼ਨ ਤੇ ਮੈਂ ਵੀ ਨੀ ਲਗਵਾਈ ਦੀ ਮੇਰਾ ਮੁੰਡਾ ਸੈਵੰਥ ਚ ਆ ਗਿਆ ਹੁਣ। ਹੁਣ ਲਗਵਾਈ ਉਹਦੀ ਸੈਵੰਥ ਚ ਆ ਕੇ ਨਾ ਤੇ ਹੁਣ ਲਗਵਾਈ ਏ ਮੈਂਨੇ ਹੋਰ
ਹਾਂ
ਸਿਕਸਥ ਤੱਕ ਤੇ ਮੈਂ ਆਪੇ ਹੀ ਪੜ੍ਹਵਾਇ ਪੜ੍ਹਾਇਆ ਉਹਨਾਂ ਨੂੰ
ਠੀਕ ਏ ਠੀਕ ਏ ਜੇ ਬੱਚਾ ਬੱਚੇ ਨੂੰ ਆਪੇ ਪੜ੍ਹਾ ਲੋ ਫੇਰ ਤੇ ਲੋੜ ਹੀ ਕੋਈ ਨੀ ਟਿਊਸ਼ਨ ਪੜ੍ਹਾਣੇ ਦੀ
ਹਾਂਜੀ, ਹਾਂਜੀ ਗੁੜੀਆ ਏ ਥਰਡ ਵਿੱਚ ਏ ਉਹ ਵੀ ਘਰ ਹੀ ਪੜ੍ਹਦੀ ਐ
ਅੱਛਾ
ਹਜੇ ਮੈਨੇ ਲਗਵਾਈ ਨੀ ਮੈਂ ਵੀ ਉਹਨੂੰ ਵੀ ਬਾਅਦ ਵਿੱਚ ਹੀ ਲਗਵਾਉਣੀ ਹੈ ਇੰਨੀ ਜਲਦੀ ਲਗਾਉਨੀ ਨੀ ਟਿਊਸ਼ਨ ਸਕੂਲੋਂ ਜਾਓ ਫਿਰ ਟਿਊਸ਼ਨ ਜਾਣ ਬੱਚਿਆਂ ਨੂੰ ਮੌਕਾ ਹੀ ਨਹੀਂ ਮਿਲਦਾ ਘਰ ਬੈਠਣ ਦਾ
ਹੋਰ ਬੱਚਿਆਂ ਤੇ ਬਰਡਨ ਆ ਜਾਂਦਾ ਦਿਮਾਗ ਤੇ
ਬਿਲਕੁਲ ਇਹ ਤੇ ਹੈ ਹੀ ਏ ਥੋੜਾ ਜਿਹਾ ਬੱਚਿਆਂ ਨੂੰ ਫਰੀ ਵੀ ਰਹਿਣਾ ਚਾਹੀਦਾ ਨਾ ਕਿਉਂਕਿ ਇੱਕ ਪ੍ਰੈਸ਼ਰ ਹੋ ਜਾਂਦਾ ਨਾ ਟਿਊਸ਼ਨ ਦਾ ਵੀ ਇੱਕ ਪ੍ਰੈਸ਼ਰ ਹੋ ਜਾਂਦਾ ਹਾਂਜੀ
ਟਿਊਸ਼ਨ ਵਾਲੇ ਵੀ ਕੰਮ ਦੇਣਗੇ ਸਕੂਲ ਵਾਲੇ ਵੀ ਕੰਮ ਦੇਣਗੇ
ਹਾਂਜੀ ਹਾਂਜੀ
ਕਿਤਾਬਾਂ ਜੋਗਾ ਹੀ ਰਹਿ ਜਾਂਦਾ ਫਿਰ
ਬਿਲਕੁਲ ਇਹ ਤਾਂ ਹੈ ਹੀ ਹੈ ਤੇ ਇਸ ਕਰਕੇ ਮੈਂ ਟਿਊਸ਼ਨ ਦਾ ਤਾਂ ਜ਼ਿਆਦਾ ਮੈਨੇ ਦਿੱਤਾ ਹੀ ਨਹੀਂ ਧਿਆਨ ਨਹੀਂ ਦਿੱਤਾ ਤਾਂ ਮੈਂ ਕਿਹਾ ਭਾਵਾਂ ਘੱਟ ਨੰਬਰ ਆ ਜਾਣ ਲੇਕਿਨ ਮੈਂ ਟਿਊਸ਼ਨ ਇੰਨੀ ਜਲਦੀ ਨਹੀਂ ਟਿਊਸ਼ਨ ਤਾਂ ਮੈਂ ਸੈਵੰਥ ਏਟਥ ਇੱਥੇ ਚੀਜ਼ ਜਿੱਦਾਂ ਦੇਖੋ ਫਿਰ ਥੋੜ੍ਹੀ ਅਲੱਗ ਹੋ ਜਾਂਦੀ ਹੈ ਨਾ ਸਟੱਡੀਜ਼ ਪੜ੍ਹਾਈਆਂ ਅਲੱਗ ਹੋ ਜਾਂਦੀਆਂ ਨਹੀਂ ਵੀ ਸਮਝ ਆਉਂਦਾ ਮੈਥ ਵਗੈਰਾ ਫਿਰ ਮੈਂ ਲਗਵਾਈ ਏ ਉਹਦੀ ਵੱਡੇ ਦੀ
ਹਾਂ
ਹਾਂਜੀ
ਬੱਚਿਆਂ ਦੀ ਪੜ੍ਹਾਈਆਂ ਤਾਂ ਅੱਜ ਕੱਲ੍ਹ ਇੰਨਾ ਬਰਡਣ ਏ ਬੱਚਿਆਂ ਨੂੰ ਇੰਨਾ ਸਟਰੈਸ ਹੈਗਾ ਏ ਉਹੀ ਨਾ ਖਾਣੇ ਪੀਣੇ ਅਲ ਧਿਆਨ ਨਹੀਂ ਦਿੰਦੇ ਹੈਗੇ
ਹਾਂ ਸਕੂਲੋਂ ਕਰਕੇ ਆਉਂਦੇ ਨੇ ਫਿਰ ਟਿਊਸ਼ਨ ਵਿੱਚ ਕੁਛ ਯਾਦ ਹੈ ਨਹੀਂ ਹੈ ਟਿਊਸ਼ਨ ਵਾਲੇ ਟੀਚਰ ਡਾ ਕੁੱਟਣ ਲੱਗ ਜਾਂਦੇ ਨੇ ਮਾਰਨ ਲੱਗ ਜਾਂਦੇ ਨੇ ਦੇਖੋ ਉਹਨਾਂ ਦਾ ਵੀ ਫਰਜ਼ ਹੈ ਉਹਨਾਂ ਨੇ ਵੀ ਰਿਜ਼ਲਟ ਅੱਛਾ ਲੈਣਾ ਉਹਨਾਂ ਨੇ ਵੀ ਡਾਂਟਣਾ ਈ ਹੈ ਉਹਨਾਂ ਨੇ ਵੀ ਕਰਨਾ ਸਭ ਕੁਝ ਲੇਕਿਨ ਇੱਕ ਬੱਚੇ 'ਤੇ ਪ੍ਰੈਸ਼ਰ ਹੋ ਜਾਂਦਾ ਨਾ ਬਹੁਤ ਜ਼ਿਆਦਾ
ਹਾਂਜੀ
ਫਿਰ ਇਹ ਸੋਚ ਕੇ ਨਾ ਅੱਜ ਕੱਲ੍ਹ ਮੋਬਾਇਲਾਂ 'ਚ ਦੇਖੋ ਨਾ ਤਾਂ ਡਰ ਲੱਗਦਾ ਬੱਚਿਆਂ ਨੂੰ ਦੇਖ ਕੇ
ਹੋਰ
ਮੈਂ ਕਿਹਾ ਚਲੋ ਕੋਈ ਗੱਲ ਨਹੀਂ ਘੱਟ ਨੰਬਰ ਹੀ ਸਹੀ ਲੇਕਿਨ ਟਿਊਸ਼ਸ਼ਨ ਨਹੀਂ ਮੈਂ ਹਜੇ ਭੇਜਣਾ
ਸਹੀ ਗੱਲ ਏ ਸਾਡੇ ਟਾਈਮ ਤੇ ਸੀ ਜੋ ਕੁਟਾਈਆਂ ਦਾ ਉਹ ਹੈ ਹੈ ਹੀ ਨਹੀਂ
ਹੈ ਹੀ ਨਹੀਂ ਸੀ ਮਾਂ ਪਿਓ ਨੂੰ ਨਹੀਂ ਸਾਡੇ ਪਤਾ ਹੁੰਦਾ ਸੀਗਾ ਕਿ ਕਿੰਨਾ ਕੀ ਪੜ੍ਹ ਲਿਆ ਕਿ ਕਰ ਲਿਆ ਕੀ ਕੀਤਾ ਹਾਂ ਬਿਲਕੁਲ ਤੇ ਅੱਜ ਕੱਲ੍ਹ ਸਾਨੂੰ ਇਹ ਹੈ ਕਿ ਬੱਚਾ ਸਾਡਾ ਪਿੱਛੇ ਹੀ ਨਾ ਹੋਏ ਬਿਲਕੁਲ ਵੀ ਅਸੀਂ ਖੁਦ ਫੋਰਸ ਕਰਦੇ ਹਾਂ ਇਹ ਵੀ ਕਰੋ ਇਹ ਵੀ ਕਰੋ ਇਹ ਵੀ
ਹਾਂ ਔਰ ਕਾਫੀ ਮਾਂ ਪਿਓ ਨੂੰ ਬੁਲਾਉਂਦੇ ਨੇ ਸਕੂਲ ਵਿੱਚ
ਹਮ ਪੇਰੈਂਟਸ ਮੀਟਿੰਗ ਹੈ ਸਭ ਕੁਛ ਹੈ ਸਭ ਇੱਕ ਇੱਕ ਚੀਜ਼ ਦਾ ਅੱਜ ਕੱਲ੍ਹ ਸਾਨੂੰ ਹੁਣ ਪੇਰੈਂਟਸ ਨੂੰ ਪਤਾ
ਹਾਂ ਕੋਈ ਪਹਿਲੇ ਚ ਦੇਖ ਮਾਂ ਪਿਓ ਕਦੇ ਗਏ ਨਹੀਂ ਸੀ ਸਕੂਲ
ਹਾਂ।
ਸਾਡੇ ਟੈਮ ਦੀਆਂ ਪੜ੍ਹਾਈਆਂ ਵਦੀਆ ਸੀਗੀਆਂ।
ਤੋ ਹੋਰ ਕੀ ਕੋਈ ਟੈਸ਼ਨ ਈ ਨੀ।
ਹਾਂ ਅੱਜ-ਕੱਲ ਏਨਾਂ ਨੇ ਸ਼ੋਸ਼ੇਬਾਜ਼ੀ ਜ਼ਾਦਾ ਕਰਲੀ।
ਬਹੁ ਜ਼ਾਦਾ-ਬਹੁ ਜ਼ਾਦਾ ਫੈਸ਼ਨ ਜ਼ਾਦਾ ਸਕੂਲਾਂ ਚ ਵੀ ਫੈਸ਼ਨ ਹੋ ਗੇਆ। ਹਰ ਚੀਜ਼ ਦਾ।
ਓਈ ਤੇ ਸ਼ੋਸ਼ੇਬਾਜ਼ੀ ਬੜੀ ਐ।
ਹਾਂ ਕੋਂਪੀਟੀਸ਼ਨ ਹੋ ਗੇਆ ਜੀ ਕੋਈ ਕਿਸ ਚੀਜ਼ ਦਾ ਏਦੇ ਪੈਸੇ ਦਿਓ ਕੋਈ ਐ ਏਹ ਐਕਟੀਵਿਟੀਆਂ ਏਦੇ ਵੀ ਪੈਸੇ ਦਿਓ ਕੋਈ ਕੋਂਪੀਟੀਸ਼ਨ ਐ ਏਦੇ ਵੀ ਪੈਸੇ ਦਿਓ ਬਹੋਤ ਜ਼ਾਦਾ।
ਐਕਟੀਵਿਟੀ ਵੀ ਦੇਖੋ ਕਿੰਨਾ ਦਿੰਦੇ ਨੇ ਬੱਚਿਆਂ ਨੂੰ।
ਹਾਂਜੀ।
ਐਕਟੀਵਿਟੀ ਕਰਦੇ ਰੈ ਜਾਂਦੇ ਨੇ ਬੱਚ
ਐਕਟੀਵਿਟੀਆਂ ਏ ਕਰਦੇ ਰੈ ਜਾਂਦੇ ਨੇ ਪੜ੍ਹਾਈਆਂ ਹੁੰਦੀਆਂ ਨੀ ਜਦੋਂ ਪੜ੍ਹਾਈ ਦੀ ਵਾਰੀ ਆਂਦੀ ਐ ਪੇਪਰਾਂ ਦੀ ਵਾਰੀ ਆਂਦੀ ਐ, ਫਿਰ ਓਈ ਦਿਨ ਰਾਤ ਇੱਕ ਕਰੋ ਯੇ ਵੀ ਕਰੋ ਯੇ ਵੀ ਕਰੋ। ਫਿਰ ਮੈਡਮਾਂ ਏਨਾ-ਏਨਾ ਕੰਮ ਦੇ ਦਿੰਦੀਆਂ। ਐ ਵੀ ਯਾਦ ਕਰਕੇ ਆਓ ਐ ਵੀ ਯਾਦ ਤੋ ਕਰਕੇ ਆਓ, ਹਾਂ ਬਿਲ ਬਿਲਕੁਲ ਲੱਗਦਾ ਕਿਓਂ ਨੀ ਲੱਗਦਾ ਇੱਕ-ਇੱਕ ਐਕਟੀਵਿਟੀ ਦਾ ਈ ਪੰਜ-ਪੰਜ ਸੌ ਰੁਪਇਆ ਲੱਗ ਜਾਂਦੈ।
ਹਾਂ ਸਾਡੇ ਨਾਲ ਦੇਖਦੇ ਵੀ ਨੀ ਹੈਗੇ ਫੇਰ ਸਕੂਲਾਂ ਵਿੱਚ।
ਹਾਂ, ਹਾਂਜੀ। ਚਲੋ ਹੋਰ ਸੁਨਾਓ ਹੋਰ ਘਰ ਸਬ ਠੀਕ ਐ। ਹੋਰ ਘਰ ਸਬ ਠੀਕ ਐ।
ਹੋਰ ਤੁਆਡਾ ਹੋ ਗੇਆ ਨਾਸ਼ਤਾ ਵਾਸਤਾ।
ਹਾਂ ਸਾਡਾ ਤਾਂ ਸਵੇਰੇ ਈ ਹੋ ਜਾਂਦਾ ਅਸੀਂ ਜਲਦੀ ਉੱਠ ਜਾਂਨੇ ਆਂ ਨਾ ਸਵੇਰੇ। ਸਕੂਲ ਭੇਜਨਾ ਹੁੰਦਾ ਬੱਚਿਆਂ ਨੂੰ, ਤੇ ਸਾਡਾ ਜਲਦੀ ਹੋ ਗੇਆ।
ਠੀਕ ਐ।
ਸਲ ਜਲਦੀ ਹੋ ਜਾਂਦਾ ਫਿਰ ਅਸੀਂ ਦੁਪੈਰ ਦੀ ਬਨਾ ਲੈਂਦੇ ਆਂ ਦਸ ਵਜੇ ਤੱਕ।
ਹਾਂ।
ਕਿਓਂਕਿ ਅ ਫੈਕਟਰਿਓਂ ਆਂਦੇ ਨੇ ਫਿਰ ਲੈ ਕੇ ਜਾਂਦੇ ਨੇ ਨਾ ਰੋਟੀ ਰੁਟੀ।
ਅੱਛਾ-ਅੱਛਾ।
ਹਾਂਜੀ।
ਤੇ ਫੈਕਟਰੀ ਨੇੜ ਨੇੜੇ ਹੋਨੀ ਐ ਨਾ।
ਹਾਂਜੀ-ਹਾਂਜੀ-ਹਾਂਜੀ।
ਅੱਛਾ ਜੀ।
ਚਲੋ ਠੀਕ ਐ ਜੀ ਫਿਰ ਕਰਦੇ ਆਂ ਗੱਲ ਓਕੇ ਜੀ। ਹਾਂਜੀ ਸਸ ਰੀਆ ਕਾਲ ਜੀ।